ਹਾਂਜੀ। ਹੇਲ ਹੈਲੋ ਹਾਂਜੀ ਸਸ ਸ੍ਰੀ
ਸਸ੍ਰੀ ਕਾਲ ਜੀ। ਕਿਵੇਂ ਓ?
ਹਾਂਜੀ-ਹਾਂਜੀ ਠੀਕ ਹੈ। ਤੁਸੀਂ ਦੱਸੋ?
ਹੋਰ ਕੀ ਹਾ ਹੈਲੋ।
ਹਾਂਜੀ। ਕੁਛ ਨੀ ਬਸ ਆ ਹਾਂਜੀ। ਅੱਜਸ ਅੱਜ ਦਾ ਵਿਸ਼ਾ ਹੁਣ ਸਾਡਾ ਹੈ ਆ ਜੀ ਮੋਬਾਈਲ ਦਾ।
ਅੱਛਾ ਜੀ।
ਹੈਲੋ। ਹਾਂਜੀ ਕੀ ਤੁਹਾਨੂੰ ਲੱਗਦਾ ਕਿ ਮੋਬਾਇਲ ਦਾ ਸਾਨੂੰ ਕੋਈ ਫਾਇਦਾ ਹੈਗਾ ਵਾ?
ਫਾਇਦਾ ਵੀ ਹੈਗਾ। ਨੁਕਸਾਨ ਵੀ ਹੈਗਾ। ਫਾਇਦਾ ਏਹਵੇ ਜਿਵੇਂ ਅਸ ਅਸੀਂ ਕਿਸੇ ਨੂੰ ਕੋਲ ਕਰਨੀ ਹੋਏ ਕਿਤੇੇ ਬਈ ਐਮਰਜੈਂਸੀ ਹੋ ਜਏ ਕੋਲ ਕਰ ਸਕਦੇ ਆ। ਨੁਕਸਾਨ ਏ ਬਈ ਬ ਬੱਚਿਆਂ ਨੂੰ ਦੇ ਕੇ ਥੋੜ੍ਹਾ ਬਹੀ ਹੋ ਜਾਂਦਾ। ਬੱਚੇ ਵੀ ਬੱਚਿਆਂ ਨੂੰ ਨੁਕਸਾਨ ਹੈ ਏਹ ਚੀਜ਼ ਦਾ।
ਹਾਂਜੀ-ਹਾਂਜੀ। ਬੱਚੇ ਜਿਸ ਤਰ੍ਹਾਂ ਬੱਚਿਆਂ ਦੀਆਂ ਅੱਖਾਂ ਖ਼ਰਾਬ ਹੋ ਜਾਂਦੀ ਆ। ਰਾਤ ਨੂੰ ਨੀਂਦ ਘੱਟ ਆਉਂਦੀ ਉਨਾਂ ਨੂੰ ਜ਼ਿਆਦਾ ਫ਼ੋਨ ਯੂਜ ਕਰਨ ਦੇ ਨਾਲ।
ਹਾਂ। ਫੋਨ ਦਾ ਓਈ ਫੋਨ ਨਾਲ ਐ ਵੀ ਹੁੰਦਾ ਫ ਫੋਨ ਦਾ ਅੱਜ ਕੱਲ੍ਹ ਹੈ ਗਿਆ। ਫੋਨ ਨਾਲ ਬਿਜੀ ਹੋ ਗਏ ਨੇ ਅੱਜ ਕੱਲ੍ਹ। ਸਭ ਬਿਜ਼ੀ ਹੋ ਗਏ। ਫ਼ੋਨ ਦੇ ਵਿੱਚ ਈ।।
ਹਾਂਜੀ।
ਫ਼ੋਨ ਨੁਕਸਾਨ ਵੀ ਹੈਗਾ ਵੈ। ਫਾਇਦਾ ਵੀ ਹੈਗਾ ਇਹਦਾ ਇਚ ਤੇ।
ਹਾਂਜੀ ਜਿੱਦਾਂ ਆਪਾਂ ਕਿਸੇ ਦੇ ਘਰ ਵੀ ਚੱਲ ਜਾਈਏ ਸਾਰੇ ਆਪੋ ਆਪਣੇ ਫੋਨਾਂ ਚ ਬਿਜੀ ਹੁੰਦੇ ਆ
ਫੋਨ ਵਿਚ ਉਹੀ ਤੇ ਫੋਨ ਵਿਚ ਘਰ ਬਹਿਜੋ
ਕਰਦਾ
ਕੋਈ ਵੀ ਨੀ ਸਭ ਆਪਣਾ ਫੋਨ ਲੈ ਲੈ ਕੇ ਬੈਠੇ ਰਹਿੰਦੇ ਨੇ
ਹਾਂਜੀ ਕੋਈ ਕਿਸੇ ਹੱਲ ਜਿਸ ਤਰ੍ਹਾਂ ਪਹਿਲਾਂ ਪੁਰਾਣੇ ਸਮਿਆਂ ਵਿੱਚ ਚਲੋ ਕਿਸੇ ਦੇ ਘਰ ਜਾਈਦਾ ਸੀ ਤੇ ਗੱਲਬਾਤ ਤੇ ਕਰਦੇ ਸੀ ਨਾ ਇੱਕ ਦੂਸਰੇ ਨਾਲ
ਹਾਂ ਹਾਂਜੀ
ਹੁਣ ਤਾਂ ਕੋਈ ਗੱਲਬਾਤ ਵੀ ਨਹੀਂ ਕਰਦਾ ਇੱਕ ਦੂਸਰੇ ਨਾਲ
ਕੋਈ ਵੀ ਨਹੀਂ ਅੱਜ ਕੱਲ ਕਿਸਰ ਕਾਰਜ ਚਲੇ ਜਾਓ ਬਸ ਆਪਣੇ ਮੋਬਾਇਲ ਲੈ ਕੇ ਬੈਠ ਜਾਏਗੇ ਨਾ ਕਿਸੇ ਨੂੰ ਪੁੱਛਣਾ ਨਾ ਕੁੱਛ ਨਾ ਚਾਹ ਪਾਣੀ ਅੱਗੇ ਰੱਖ ਦਗੇ ਸਭ ਮੋਬਾਇਲ ਲਈ ਹੁਣ ਆਪਣੇ ਘਰਾਂ ਵਿੱਚ ਹੀ ਵੇਖ ਲੋ ਰੋਟੀ ਖਾਣੀ ਚਬਾਣਾ ਲਾ ਕੁਛ ਕੰਮ ਕਰਨਾ ਫੋਨ ਲੈ ਕੇ
ਪਾਣੀ ਆ ਅਤੇ ਸਾਨੂੰ ਫੋਨ ਪਹਿਲਾਂ ਦੇ ਦਉ ਅਸੀਂ ਰੋਟੀ ਬਾਅਦ ਵਿੱਚ ਖਾਣੀ ਆ ਹਨਾ ਜੀ ਬੱਚੇ ਬਹੁਤ ਜ਼ਿਆਦਾ ਵਰਤਦੇ ਆ ਫੋਨ ਨੂੰ ਹਾਂਜੀ
ਫੋਨ ਲੈ ਕੇ ਹੀ ਰੋਟੀ ਖਾਣੀ ਹੈ
ਹਾਂਜੀ ਚਲੋ ਫੋਨਾਂ ਦੇ ਫਾਇਦੇ ਵੀ ਹੈਗੇ ਜਿਸ ਤਰ੍ਹਾਂ ਜਿਹੜੇ ਦੂਰ ਬੈਠੇ ਉਹਨਾਂ ਨੂੰ ਆਪਾਂ ਵੀਡੀਓ ਕਾਲ
ਹਾਂ ਵੀਡੀਓ ਕਾਲ ਕੋਲ ਕਰਕੇ ਪੁੱਛ ਸਕਦੇ ਹਾਂ ਹਾਲ ਚਾਲ
ਹਾਂਜੀ
ਹਾਂ
ਇਹਦੇ ਫਾਇਦੇ ਤਾਂ ਹੈਗੇ ਹੈ ਜਿਸ ਤਰ੍ਹਾਂ ਕਈ ਲੋਕ ਕ੍ਰਾਈਮਾਂ ਦੇ ਵਿੱਚ ਫੋਨਾਂ ਦਾ ਯੂਜ਼ ਕਰਦੇ ਆ ਅਤੇ ਉੱਥੇ ਸਾਨੂੰ ਨੁਕਸਾਨ ਵੀ ਹੈਗੇ ਆ
ਨੁਕਸਾਨ ਵੀ ਹੈ ਤੇ ਐਸੇ ਗੱਲ ਨੁਕਸਾਨ ਤੇ ਹੈਗੇ ਨੇ ਕਈ ਕੋਈ ਕਿਸ ਕੋਲ ਤੋਂ ਕੋਲ ਕਰ ਸਕਦਾ ਹੈਗਾ ਵੇ ਕ੍ਰਾਈਮਾਂ
ਹਾਂਜੀ ਹਾਂਜੀ ਕੱਲ ਲੋਕ ਫੋਨ ਫੋਨਾਂ ਦਾ ਗ਼ਲਤ ਇਸਤੇਮਾਲ ਕਰਦੇ ਆ ਲੋਕਾਂ ਦੀ ਵੀਡੀਓ ਬਣਾ ਲੈਂਦੇ ਆ
ਹਾਂ ਬਲੈਕਮੇਲ ਕਰਦੀ ਹੈ ਸਹੀ ਗੱਲ ਹੈਗੀ ਹੈ ਐ ਤੇ ਅੱਜ ਕੱਲ ਮਈ ਉਹੀ ਬਣ ਗਿਆ ਇੱਕ ਕਿਸਮ ਦਾ
ਆਪਾਂ ਆਪਣੇ ਵਰਤਨ ਹਾਂਜੀ ਇਹ ਕਿ ਬਸ ਆਪੋ ਆਪਣਾ ਬਰਤਨ ਦਾ ਫੋਨ ਤਰੀਕਾ ਹੁੰਦਾ ਵਾ ਲੋਕਾਂ ਦਾ
ਹਾਂਜੀ
ਕਈ ਲੋਕ ਕਿਸ ਤਰੀਕੇ ਨਾਲ ਵਰਤਦੇ ਆ ਤੇ ਕਈ ਲੋਕ ਕਿਸ ਤਰੀਕੇ ਨਾਲ
ਫੋਨ ਦੇ ਬਹੁ ਹੈ ਤੇ ਬਹੁਤ ਫਾਇਦੇ ਵੀ ਬਹੁਤ ਹੈ ਜਿਵੇਂ ਕੋਈ ਕਿਸੇ ਨੇ ਗੁਰਬਾਾਨੀ ਲਾਉਣੀ ਹੋਵੇ ਕੁਛ ਕਰਨਾ ਹੋਵੇ ਬਈ ਜਿਵੇਂ ਬੱਚੇ ਦਾ ਕੋਈ ਪ੍ਰੋਜੈਕਟ ਨਹੀਂ ਬਣ ਰਿਹਾ ਗੂਗਲ ਤੇ ਸਰਚ ਕਰਕੇ ਪ੍ਰੋਜੈਕਟ ਬਣ
ਹਾਂਜੀ ਪ੍ਰੋਜੈਕਟ ਬਣ ਜਾਂਦਾ ਜਿੱਦਾਂ ਆਪਾਂ ਕਿਤੇ ਜਾਣਾ ਹੋਵੇ ਤੇ ਸਾਨੂੰ ਰਸਤੇ ਜਿਨਾਂ ਨੂੰ ਨਹੀਂ ਪਤਾ ਆਪਾਂ ਮੈਪ ਲਗਾ ਕੇ ਜਾਂਦੇ ਹਾਂ ਇੱਕ ਇਹ ਵੀ ਫਾਇਦਾ ਹੈਗਾ ਮ ਹਾਂਜੀ
ਤਾਂ ਹੋ ਹੀ ਤੇ ਫਾਇਦੇ ਵੀ ਹੈ ਨੁਕਸਾਨ ਵੀ ਹੈ
ਹਾਂਜੀ ਨੁਕਸਾਨ ਇਹ ਹੈ ਕਿ ਬੱਚੇ ਮੋਬਾਇਲ ਵਾਸਤੇ ਕਹਿੰਦੇ ਕਿ ਸਾਨੂੰ ਮੋਬਾਇਲ ਦੇ ਦੋ ਮੋਬਾਇਲ ਤੋਂ ਬਿਨਾਂ ਰੋਟੀ ਨਹੀਂ ਖਾਂਦੇ ਹਾਂਜੀ ਹਾਂਜੀ ਹੈਲੋ ਮੇਰੀ ਗੱਲ ਸੁਣੋ ਹੈਲੋ ਆਵਾਜ਼ ਆ ਰਹੀ ਆ
ਹਾਂਜੀ ਆ ਰਹੀ ਆ ਰਹੀ
ਹਾਂਜੀ ਬੱਚੇ ਅੱਜ ਕੱਲ ਜਿਸ ਤਰ੍ਹਾਂ ਗੇਮਾਂ ਖੇਡਦੇ ਰਹਿੰਦੇ ਆ ਉਹਨਾਂ ਨੂੰ ਗੇਮਾਂ ਦੀ ਆਦਤ ਪੈ ਜਾਂਦੀ ਹੈ ਫੋਨ ਦੇ ਵਿੱਚ
ਹਾਂ ਗੇਮਾਂ ਦੀ ਤਾਂ ਬਹੁਤ ਜ਼ਿਆਦਾ ਫਿਰ ਫ ਅ ਫੀਫਾ ਹੋ ਗਿਆ ਕਈ ਪਤਾ ਨ ਕਿਹੜੀ ਕਿਹੜੀ ਗੇਮਾਂ ਡਾਊਨਲੋਡ ਕਰਕੇ ਖੇਲ ਲੈਂਦੇ ਨੇ ਫਿਰ ਉਹਦੇ ਚ ਲੱਗੇ ਹੀ ਰਹਿੰਦੇ ਨੇ ਦੋ ਦੋ ਘੰਟੇ ਡੇਢ ਡੇਢ ਘੰਟਾ
ਹਾਂਜੀ ਦੋ ਦੋ ਘੰਟੇ ਫੇ ਫੋਨ ਨੀ ਛੱਡਦੇ ਜਦੋਂ ਗੇਮਾਂ ਚ ਲੱਗ
ਹਾਂ ਉਹ ਕਹਿੰਦੇ ਸਾਡੇ ਹੈ ਪੂਰੀ ਪੂਰੀ ਹੋ ਲੈਂਦੇ ਤਾਂ ਅਸੀਂ ਫੋਨ ਦਵਾਂਗੇ
ਹਾਂਜੀ, ਗੇਮਾਂ ਦੀ ਬੱਚਿਆਂ ਨੂੰ ਫਿਰ ਲੱਤ ਲੱਗ ਜਾਂਦੀ ਹੈ ਅਗਰ ਉਹਨਾਂ ਕੋਲ ਫੋਨ ਖੋ ਲਈਏ ਤੇ ਫੇਰ ਉਹ ਚਿੜਚਿੜੇ ਹੋ ਜਾਂਦੇ। ਰੋਣ ਲੱ
ਹਾਂ ਬਹੁਤ ਜ਼ਿਆਦਾ ਫਿਰ ਉਹੀ ਇਸ ਕਰਕੇ ਨੁਕਸਾਨ ਤੇ ਬਹੁਤ ਜ਼ਿਆਦਾ ਹੈ। ਬੱਚੇ ਬਹੁਤ ਵਿਗੜ ਰਹੇ ਫੋਨ ਦੇ ਕਾਰਨ,
ਹਾਂਜੀ,
ਕਈ ਬੱਚੇ,
ਫੋਨ ਦੇ ਨਾਲ ਵੀ ਕੱਢਦੇ ਜਿੱਦਾਂ ਸੋਸ਼ਲ ਮੀਡੀਆ ਤੇ ਕਿ, ਕੋਈ ਬੱਚਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਵੀਡੀਓ ਦੇਖ। ਤੇ ਉਹਨਾਂ ਨਾਲ ਫਿਰ ਬੱਚੇ ਵਿਗੜਦੇ ਆ,
ਹਾਂਹੀ ਤੇ ਕੋਈ ਕਈ ਵੀਡੀਓ ਕਈ ਬੱਚੇ ਦੇਖੋ। ਉਹ ਸਾਰਾ ਦਿਨ ਫੋਨ ਚਲਾਦੇ ਨੇ ਉਹੀ ਚੀਜ਼ ਰਾਤ ਨੂੰ ਸੁੱਦੇ ਸੁੱਤੇ ਕਰਦੇ ਹੈਗੇ ਨੇ ਕਈ ਫੋਨ
ਕੇ, ਹਾਂਜੀ,
ਹੋਨ ਜਿਵੇਂ ਫੋਨ ਹੀ ਚਲਾ ਰਹੇ ਨੇ ਰਾਤੀ,
ਹਾਂਜੀ ਕਈ ਤਰ੍ਹਾਂ ਦੀਆਂ ਵੀਡੀਓ ਦੇਖਦੇ ਆ ਤੇ ਫੇਰ ਉਹ ਬੱਚੇ ਵਿਗੜ ਜਾਂਦੇ ਆ।
ਹੂੰ,
ਹਾਂਜੀ, ਜਿੱਦਾਂ ਇਹ ਹੈ ਕਿ ਫੋਨ ਦੇ ਨਾਲ ਇਹ ਹੈ ਕਿ ਅਸੀਂ, ਕਈ ਤਰ੍ਹਾਂ ਦੀਆਂ ਚੀਜ਼ਾਂ ਔਨਲਾਈਨ ਦੇਖ ਸਕਦੇ ਹਾਂ ਨਾ ਫੋਨ ਤੋਂ ਔਡਰ ਕਰ ਲਈਦਾ ਵਾ ਇਹਦੇ ਫਾਇ ਤੇ ਚਲੋ ਹੈਗੇ ਆ ਕਿ ਜਿੱਦਾਂ ਘਰ ਬੈਠੇ ਕਿੰਨਾ ਕੁੱਛ ਮੰਗਵਾ ਲੈਂਨੇ ਆ ਆਪਾਂ,
ਹਾਂ ਕੋਈ ਐਵੇਂ ਕੋਈ ਚੀਜ਼ ਦੀ ਸਮਝ ਨਹੀਂ ਯੂਟਿਊਬ ਖੋਲਿਆ ਉਹ ਖੋਲ ਕੇ, ਥੋੜ੍ਹੀ ਸਰਚ ਮਾਰ ਕੇ ਸਾਨੂੰ ਪਤਾ ਚੱਲ ਜਾਂਦਾ ਇਹ ਚੀਜ਼, ਐਵੇਂ ਹੁੰਦੀ ਹੈ ਐਵੇਂ ਚ ਐਵੇਂ ਨੀ ਹੁੰਦੀ।
ਹਾਂਜੀ ਜਿੱਦਾਂ ਆਪਾਂ ਫੋਨ ਦੇ ਵਿੱਚ ਇਹ ਹੈ ਕਿ ਕਿਸੇ ਮਤਲਬ ਕਿੱਦਾਂ ਦੀਆਂ ਖ਼ਬਰਾਂ, ਕਿਹੜੇ-ਕਿਹੜੇ ਬਾਹਰ ਕ੍ਰਾਈਮ ਹੁੰਦੇ ਆ ਆਪਾਂ ਘਰ ਬੈਠੇ ਸਾਰਾ ਕੁਛ ਫੋਨਾ ਚ ਦੇਖ ਲੈਂਦੇ ਹਾਂ। ਨਹੀਂ ਤੇ ਸਾਨੂੰ ਉਸ ਤਰ੍ਹਾਂ ਦੁਨੀਆਂਦਾਰੀ ਦਾ ਕੁਛ ਨਹੀਂ ਪਤਾ ਲੱਗਦਾ ਘਰ ਬੈਠਿਆਂ,
ਤੇ ਹੈ ਨਿਊਜ਼ ਲਗਾਉਣ ਨੀ ਦਿੰਦੇ ਟੀ ਵੀ ਵਗੈਰਾ ਤੇ, ਇਸ ਕਰਕੇ ਫੋਨ ਤੇ ਹੀ ਦੇਖ ਲਈ,
ਅੱਜ ਕੱਲ ਲੋਕੀ ਟੀਵੀ ਦਾ ਬਹੁਤ ਘੱਟ ਵਰਤ ਵਰਤਦੇ ਆ ਜ਼ਿਆਦਾ ਫੋਨ ਹੀ ਵਰਤਦੇ ਕਿਉਂਕਿ ਫੋਨਾਂ ਚ ਸਭ ਕੁਛ ਪਤਾ ਲੱਗ ਜਾਂਦਾ।
ਹਾਂਜੀ।
ਹਾਂਜੀ। ਉਹਨਾਂ ਵਿੱਚ ਹੀ ਸਭ ਕੁਛ ਆ ਜਾਂਦਾ।
ਫੋਨ ਇਸਤੇ ਫੋਨ ਜਿਹੜੀ ਚੀਜ਼ ਨਹੀਂ ਪਤਾ ਹੋਏਗਾ ਉਹ ਵੀ ਆ ਜਾਂਦੀ ਫੋਨ, ਅੱਛੀ ਇਥੇ ਇਹ ਚੀਜ਼ ਦਾ ਬਹੁਤ ਫਾਇਦਾ ਹੋ ਗਿਆ ਬੱਚਿਆਂ ਦੇ, ਪ੍ਰੋਜੈਕਟ ਵਗੈਰਾ ਬਣਾਣੇ ਹੁੰਦੇ ਨੇ ਗੂਗਲ 'ਤੇ ਸਰਚ ਮਾਰ ਕੇ ਕਰਲੋ ਲਓ ਤੁਸੀਂ,
ਹਾਂਜੀ ਜਿਹੜੀ ਅੱਜ-ਕੱਲ ਵੈਸੇ ਜਿਹੜੀ ਵੀ ਚੀਜ਼, ਸਾਨੂੰ ਨਹੀਂ ਨਾ ਪਤਾ ਲੱਗਦਾ ਅਸੀਂ ਗੂਗਲ ਚ ਵੇਖ ਸਕਦੇ ਹਾਂ ਉਹ ਚੀਜ਼, ਹਨਾ ਜੀ, ਕਿ ਕਿਹੜਾ ਕੰਮ ਕਿੱਦਾਂ ਕਰਨਾ ਕਿ ਜਿੱਦਾਂ ਆਪਾਂ ਰਸੋਈ ਦਾ ਕੰਮ ਕਰਨਾ ਹੋਵੇ ਕੋਈ ਸਬਜ਼ੀ ਚੀਜ਼ ਸਾਨੂੰ ਕੋਈ ਨਹੀਂ ਬਣਾਉਣੀ ਹੁੰਦੀ ਅਸੀਂ ਰੈਸਪੀਆਂ ਵੀ ਦੇਖਦੇ ਹਾਂ ਉਹਦੇ ਵਿੱਚ
ਹਾਂਜੀ।
ਹਾਂਜੀ।
ਤੇ ਦੇਖਲੋ ਸਕੂਲ ਦਾ ਵਰਕ ਵੀ ਬਈ ਇਹ ਤੇ ਇਹਦੇ ਚ ਹੀ ਆਉਂਦਾ ਫੋਨਾਂ ਚ ਨਹੀਂ ਤੇ ਅੱਜ ਕੱਲ ਡਾਇਅਰੀਆਂ ਚ ਲਿਖ ਦਿੰਦੇ ਸੀ ਪਹਿਲੇ
ਹਾਂਜੀ-ਹਾਂਜੀ ਓਨਲਾਈਨ ਜਿੱਦਾਂ ਪੜ੍ਹਾਈਆਂ ਕਰਵਾਉਂਦੇ ਆ ਪਰ ਉਹਦਾ ਇਹ ਇੱਕ ਫਾਇਦਾ ਤੇ ਹੈਗਾ ਚਲੋ ਬੱਚੇ ਪੜ੍ਹ ਲੈਂਦੇ ਛੁੱਟੀਆਂ ਵਿੱਚ ਪੜ੍ਹ ਲੈਂਦੇ ਆ
ਹਾਂਜੀ ਉਹ ਤੇ ਹੈ। ਇਹ ਚੀਜ਼ ਤਾਂ ਹੈਗੇ ਨਾ ਫੋਨ ਵਿਚ ਵਰਕ ਭੇਜ ਦਿੰਦੇ ਨੇ
ਜਾ ਕੇ ਪੜ੍ਹਾਈ ਕਰਨੀ ਹੈ ਫੇਰ ਓਦਾਂ ਦੀ ਉਹ ਫੋਨਾ ਦੇ ਵਿੱਚ ਨਹੀਂ ਨਾ ਪੜ੍ਹਾਈ ਕਰ ਸਕਦੇ
ਹਾਂਜੀ-ਹਾਂਜੀ। ਨਹੀਂ ਹੋਲੀਡੇ ਦਾ ਵੀ ਵਰਕ ਹੋਵੇ ਇਹ ਫ਼ੋਨ ਵਿੱਚ ਹੀ ਭੇਜਦੇ ਹੈ। ਤੁਹਾਨੂੰ ਪਤਾ ਫੋਨ ਵਿੱਚ ਛੋਟੇ-ਛੋਟੇ ਅਕਸ਼ਰ ਦਿਖਦੇ ਨੇ ਉਹਦੇ ਨਾਲ ਵੀ ਆਈਸ ਵੀਕ ਆਉਂਦੀ ਹੈਗੀ ਫੋਨ ਨੀ ਸਭ ਕੁਛ ਆਣਾ ਸਕੂਲ ਦਾ ਪ੍ਰੋਜੈਕਟ ਬਣਾਉਣ ਵਾਸਤੇ ਫੋਨ ਵਿਚੀ ਕੁਛ ਵੀ ਕੰਮ ਹੋਏ ਫੋਨ ਵਿੱਚ ਹੀ।
ਹਾਂਜੀ, ਫੋਨ ਵਿੱਚ ਹੀ ਸਾਰੇ ਕੰਮ ਅੱਜ ਕੱਲ੍ਹ ਪ੍ਰੋਜੈਕਟ ਜਦੋਂ ਬਣਾਉਣੇ ਆ ਬੱਚਿਆਂ ਨੂੰ ਨਹੀਂ ਪਤਾ ਲੱਗਦਾ। ਹਨਾ ਕਿਧਾ ਬਣਾਣਾ ਵਾ। ਕਿਹੜੀ ਚੀਜ਼ ਕਿਸ ਤਰ੍ਹਾਂ ਵਾ, ਬੱਚਿਆਂ ਨੂੰ ਥੋੜ੍ਹੇ ਇੰਨਾ ਪਤਾ ਹੁੰਦਾ ਵਾ। ਉਹ ਫੋਨ 'ਚ ਫਿਰ ਗੂਗਲ 'ਚ ਸਰਚ। ਕਰ ਲੈਂਦੇ ਆ।
ਹਾਂਜੀ।
ਹਾਂਜੀ। ਫੋਨ ਵਿੱਚ ਗੂਗਲ 'ਚ ਸਰਚ ਕਰਦੇ ਆ, ਫਿਰ ਉੱਦਾਂ ਹੀ ਵੇਖ ਵੇਖ ਕੇ ਚਲੋ ਬਣ ਜਾਂਦੀ।
ਹਾਂਜੀ- ਹਾਂਜੀ।
ਹਾਂਜੀ।
ਫੋਨ 'ਤੇ ਬਹੁਤ ਫਾਇਦੇ ਬਈ ਕਿਸੇ ਦਾ ਬਈ ਕੁਝ ਵੀ ਪੁੱਛਣਾ ਹੋਵੇ। ਫੋਨ ਚੁੱਕਿਆ ਤੇ ਫੋਨ ਕਰਕੇ ਪੁੱਛ ਲਿੱਤਾ। ਬਈ ਕਿਸੇ ਦੇ ਨਹੀਂ ਜਾ ਸਕਦੇ ਕਿਸੇ ਦਾ ਹਾਲ-ਚਾਲ ਵਗੈਰਾ ਪੁੱਛਣ ਵਾਸਤੇ। ਫੋਨ ਦੁਆਰਾ ਜਾਂ ਵੀਡੀਓ ਕਾਲਿੰਗ।
ਕੋਈ ਕਿਸੇ ਦੇ ਘਰ ਜਾ ਕੇ ਪੁੱਛ ਕੇ ਆਏ, ਜਾਂ ਕੀ ਫੋਨ ਕਰਕੇ ਪੁੱਛ ਲੈਂਦੇ ਆ। ਬਈ ਹਾਂਜੀ। ਤੁਸੀਂ ਠੀਕ ਹੋ? ਕੀ ਹਾਲ-ਚਾਲ ਆ, ਹੈ ਨਾ। ਜਿੱਦਾਂ ਕਈ ਦੂਰ ਬੈਠੇ ਆ, ਆਪਾਂ ਨਹੀਂ ਉਹਨਾਂ ਦੇ ਘਰ ਜਾ ਸਕਦੇ ਐਨੀ ਦੂਰ। ਹੈਨਾ ਜੀ, ਹੈਲੋ।
ਬਸ ਫੋਨ-ਫੋਨ 'ਤੇ ਹੁਣ। ਬੱਚੇ ਮੰਗਦੇ, ਫੋਨ ਦਿਓ ਮੰਮਾ, ਅਸੀਂ ਪ੍ਰੋਜੈਕਟ ਬਣਾਉਣਾ ਏ।
ਹਾਂਜੀ। ਬੱਚਿਆਂ ਨੂੰ ਨੁਕਸਾਨ ਹੋ ਜਾਂਦਾ ਵਾ ਨਾ ਫੋਨ ਦੇ ਨਾਲ, ਜਿੱਦਾਂ। ਅੱਖਾਂ ਖ਼ਰਾਬ ਹੋ ਜਾਂਦੀਆਂ। ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ।
ਹਾਂ ਰਾਤ ਨੂੰ ਫਿਰ ਬਈ ਜੀ ਜੀ ਸਭ ਜਿਵੇਂ ਕੋਈ ਫੋਨ। ਕੁਝ ਵੀ ਦੇਖਦੇ ਹੋ, ਉਹੀ ਟੌਪਿਕ ਕਰਦੇ ਆ ਬਈ। ਸੁੱਤੇ ਸੁੱਤੇ ਬੋਲਦੇ ਆ ਉਹੀ ਚੀਜ਼।
ਹਾਂਜੀ ਹਾਂਜੀ, ਕਈ ਬੱਚੇ ਬੋਲਦੇ ਰਹਿੰਦੇ ਆ ਜੋ ਕੁਛ ਮੋਬਾਇਲ 'ਚ।
ਹਾਂ ਜੋ ਹਾਂ ਸੁੱਤੇ ਪੇ ਬੋਲਦੇ ਹੈ।
ਹਾਂਜੀ।
ਤੇ ਪਾਪਾ ਬੋਲ। ਮੋਬਾਈਲ ਨ
ਹਾਂਜੀ-ਹਾਂਜੀ।
ਨਹੀਂ, ਤਹਾਨੁੰ ਪਤਾ ਰੋਣਾ ਸੀ।
ਹਾਂਜੀ, ਚਲੋ ਠੀਕ ਆ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਧੰਨਵਾਦ ਤੁਹਾਡਾ ਬਹੁਤ-ਬਹੁਤ, ਠੀਕ ਆ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।